ਹੈਲੋ - ਹੈਲੋ ਸਤਿ ਜੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਠੀਕ ਓ ਤੁਸੀਂ।
ਹਾਂਜੀ ਮੈਂ ਠੀਕ ਆ ਤੁਸੀਂ ਤੁਹਾਡਾ ਪਤਾ ਨੀ
ਤੁਹਾਨੂੰ ਕੀ ਪਤਾ ਹੋਣਾ
ਜਾ ਹੋਰ ਦੱਸੋ? ਹੋਰ ਦੱਸੋ ਤੁਸੀ ਠੀਕ ਹੋ।
ਹਾਂਜੀ ਠੀਕ ਆ ਹਾਂ ਤੁਸੀਂ ਸੁਣਾਉ। ਹੋਰ ਕੀ ਕਰ ਰਹੇ ਹੋ। ਹ ਲੰਦਾ ਹਾਂਜੀ ਕੀ ਕਹਿ ਰਹੇ ਹੋ।
ਏਵੀ ਬੈਠੇ ਆ।
ਅੱਛ - ਅੱਛਾ ਹੋਰ ਗਏ ਸੀ ਕਿੱਥੇ ਘੁੰਮਣ
ਹਾਂਜੀ ਗਏ ਸੀ।
ਬਜ਼ਾਰ ਗਈ ਸੀ ਘੁੰਮਣ?
ਹਾਂਜੀ?
ਕਿੱਥੇ ਘੁੰਮੇ ਓ ਬਾਜ਼ਾਰ ਦੇ ਵਿੱਚ?
ਪੁਲਿਸ ਚੌਂਕੀ, ਬੁਢੇ ਚੌਂਕੀ- ਖੇੜੇ, ਰੇਲਵੇ ਬਾਜ਼ਾਰ।
ਸਾਰਾ ਘੁੰਮੇ ਸੀ ਆਪਾਂ। ਮਜ਼ਾ ਆਇਆ ਤਾਨੂੰ? ਮੈਂ ਕਾਗਜ਼ ਲੈ ਆ। ਹੋਰ ਪ੍ਰਭੂ ਤੁਸੀਂ, ਗਏ ਸੀ ਕਿੱਧਰ ਘੁੰਮਣ? ਕਿੱਧਰ ਗਏ ਸੀ? ਹੋਰ
ਹੋਰ ਤੁਸੀਂ ਛੋਟੀਆਂ ਵਿੱਚ ਗਏ ਸੀ ਕਈ ਘੁੰਮਣ?
ਕੌਣ ਵੜ ਗਿਆ? ਹੋਰ ਦੱਸੋ, ਕਾਗਜ ਦੇ ਬੇਟਾ। ਪਾਣੀ ਦੇਖ ਦੋ ਮਿੰਟ ਫੜਲਾ, ਚੋਕਲੇਟ ਏ। ਹੋਰ ਦੱਸੋ।
ਮੈਂ ਤੇ ਐਵੇਂ ਈ ਗੱਲ ਏਦਾਂ ਆ, ਹਾਂਜੀ।
ਤੁਸੀਂ ਕੀ ਕਰਦੇ ਪਏ ਓ?
ਵਿਹਲੇ ਕੰਮ
ਹਾਂਜੀ।
ਉਥੇ ਈ ਪਈ ਹੋਓਗੀ। ਜਿੰਨੇ ਮੇਰੇ ਪਾਣੀ ਪਿਆ ਸੀ ਠੀਕ
ਜੇ ਹੈਂ ਹਵਾਂ ਚੱਲਣ ਡਈ ਏ ਹੈਂ ਪਹਿਲੀ ਵਾਰ ਹੋਇਆ। ਹੋ, ਬੜਾ ਖਾਂਦੇ ਓ ਤੁਸੀਂ। ਯਾਦ ਹੋਇਆ ਗਿਆ ਹਾਂ ਹੋ ਗਿਆ ਸ਼ੁਕਰ ਐ ਆ
ਤੁਹਾਡਾ ਮਤਲਬ ਪ੍ਰੋਫੈਸ਼ਨ ਕੀ ਐ?
ਹੁਣ ਉਹ ਨੂੰ ਕਿਹਾ ਵੇ ਇੱਕ ਚੱਪਲ ਵਿੱਚ ਦੋ ਚੱਕਰ ਕੱਟੇ ਨੇ ਮੈਂ। ਕਿਸੀ ਦਾ ਕਰਜ਼ਾ ਓ ਤੇ ਹੈ ਇ ਏ। ਆ ਤੇ ਗਈ ਏ ਚਲਾਣੀ, ਐ ਏ ਕਿ ਮੈਂ ਹੁਣ ਅਗਰ ਲੈ ਵੀ ਲਈ ਤੇ ਚਲਾ ਸਕਦੀ ਆ। ਹੋਰ ਦੱਸੋ?
ਤੂੰ ਲਿਆ ਮੈਨੂੰ ਓਰ ਦੇ ਘਰ ਈ ਰਖਵਾ ਦੇਨੀ ਆ, ਹੈਨਾ। ਚਕ ਠੀਕ ਏ। ਤੁਸੀ ਕੇੜ੍ਹੀ ਬਕਵਾਸ ਕਰਨ ਲੱਗ ਗਏ ਸੀ ਵਿਚ।
ਹੋਰ ਸਭ ਠੀਕ ਐ। ਬਸ ਕੋਈ ਨੀ ਅਰੇ ਠੰਡਾ ਬੜਾ। ਗਿਆ ਸੀ ਜੀ। ਛੁੱਟੀਆਂ ਚ ਗਿਆ ਸੀ ਮੈਂ ਮੰਗਲ ਬਾਜ਼ਾਰ, ਪੁਲਿਸ ਚੌਂਕੀ ਬੁੜੀਆਂ ਚੌਕੀ, ਯਮੁਨਾਨਗਰ
ਅਛਾ ਤੁਆਨੂੰ ਬੁੜ੍ਹੀਆਂ ਸਾਈਬ ਗੁਰਦੁਆਰਾ ਕਿਵੇਂ ਲਗਯੈ?
ਬਹੁਤ ਚੰਗਾ ਹੈਗਾ ਏ ਜੀ। ਚੱਲੋ ਏ ਵੀ ਠੀਕ ਐ ਨਈ ਪਾਣੀ ਵਾਂਗੂੰ ਰੱਖਣੈ ਬੱਚੀ ਦੇ ਹਾਂਜੀ।
ਚਸ਼ਮੇ
ਨੀਂ ਏ ਬਾਕੀ ਮਾਸੀ ਦੇ ਹੈਗੇ ਨੇ।
ਅੱਛਾ-ਅੱਛਾ। ਮੈਨੂੰ ਲੱਗਿਆ ਪੰਜ,
ਏ ਮੰਦਰ ਵਾਲ ਜਾਂ ਕੇ।
ਮੇਰੀ ਗੱਲ ਸੁਣਿਉ ਤੁਸੀਂ
ਤੁਆਡੇ ਘਰ ਏ ਸੀ ਲੱਗਿਆ ਹੈਗਾ?
ਤੁਆਨੂੰ ਭੇਲਪੂਰੀ ਚੰਗੀ ਲੱਗਦੀ ਐ।
ਮੈਂ ਕਿਆ ਸੀ ਤੂੰਆਂਢੇ ਘਰੇ ਲੱਗਿਆ ਹੋਇਆ ਏ?
ਕੀ? ਹਾਂਜੀ ਧਿਆਨ ਸੇ। ਕੀ ਚੀਜ਼ ਤੁਆਨ ਦੁਬਾਰਾ ਬੋਲਨਾ ਤੁਸੀਂ।
ਤੁਹਾਡੇ ਘਰੇ ਏਸੀ ਲੱਗਿਆ ਹੋਇਆ ਏ?
ਕੀ ਲੱਗੀ ਹੋਈ ਐ‌?
ਹੁਨ ਬੋਲਿਆ ਏ ਤੂੰ।
ਤੁ-ਤੁਆਡੀ ਆਵਾਜ਼ ਬੜੀ ਘੱਟ-ਘੱਟ ਕੇ ਆਂਦੀ ਏ, ਤੁਸੀਂ ਬੋਲਦੇ ਨੀ ਕੇ?
ਤੁਆਡੀ ਆਵਾਜ਼ ਕਿਵੇਂ ਹੈਗੀ ਆ ਨਾਲੇ।
ਅੱਛਾ।
ਨੀਚੇ ਆ ਜਿਓ।
ਤੁਸੀਂ ਕਿੱਥੇ ਚੰਦੇ ਪੇ ਆ।
ਹੋਰ ਕਿੱਧਰ ਗਈ ਸੀ?
ਤੁਸੀਂ। ਹਾਂਜੀ। ਕੋਲੇਜ ਜ ਦੇ ਵਿੱਚ ਪੜ੍ਹਦੇ ਹੋ?
ਤੁਹਾਨੂੰ ਕੋਈ ਭਜ ਭਜਨ ਚੰਗਾ ਲੱਗਦੈ?
ਮੈਂ ਕਹਿੰਦਾ ਵਿਆ ਤੁਸੀਂ ਕੋਲੇਜ ਵਿੱਚ ਪੜ੍ਹਦੇ ਹੋ?
ਹਾਂਜੀ।
ਕਿਹੜਾ ਇਯਰ ਹੈਗਾ?
ਥਰਡ ਇਯਰ।
ਮੇਰਾ ਵੀ ਹਲੇ ਫੋਰਥ ਚੱਲਦਾ ਵਿਆ ਏ।
ਫੌਰ
ਹਾਂਜੀ।
ਕਿਹੜਾ ਫੋਰਥ ਕੋਲਜ ਈਅਰ ਆ ਗਿਆ ਈ?
ਹਾਂਜੀ, ਅਭੀ ਉਹ ਮੋਦੀ ਨੇ ਐਲਾਨ ਕੀਤਾ।
ਅੱਛਾ, ਐਲਾਨ ਕਰਤਾ ਮੋਦੀ ਨੇ।
ਹਾ।
ਸਾਡੇ ਸਾਡੇ ਤ ਤਾਂ ਖਰਮ ਆਈ ਖ਼ਬਰ ਆਈ ਨੀ, ਤੁਹਾਡੇ ਤੱਕ ਆ ਕੀ ਖ਼ਬਰ?
ਪੁਰਾਣਾ ਦੋਸਤ ਹੈਗਾ ਏ ਜੀ।
ਅੱਛਾ ਪੁਰਾਣਾ ਦੋਸਤ ਤੁਹਾਡਾ ਮੋਦੀ।
ਹਾਂਜੀ।
ਮੋਦੀ ਜੀ ਕੋ ਕਹੋ ਕਿ ਆਪ ਨੇ ਇੱਕ ਸਾਲ ਕਿਉਂ ਬੜਾਇਆ ਕੌਲੇਜ ਕਾ?
ਹਾਂਜੀ, ਮੈ ਪੜਾਣਾ ਜੋ ਪੜਾਣਾ। ਜਿਹੜੇ ਉਹ ਹੈਗੇ ਨੇ ਆ ਬੱਚੇ ਕੋਲੇਜ ਵਾਲੇ, ਉਹ ਪੜ੍ਹਦੇ ਨਹੀਂ ਸੀ। ਹਾਂਜੀ, ਕਈ ਤਈਉ ਨਾ ਪੜ੍ਹਦੇ ਐ ਜੀ, ਫਿਰ ਉਹਨੇ ਸਾਰੀ ਮੈਡਮਾਂ ਸਟਰੀਕ ਕਰਤੀ ਸ ਔਰ
ਅੱਛਾ।
ਫੋਰਥ ਈਅਰਸ, ਬਣਾਤਾ।
ਅੱਛਾ। ਮੇਰੀ ਗੱਲ ਸੁਣ, ਤੁਹਾਡਾ ਖਾ ਤੁਹਾਨੂੰ ਖਾਣ 'ਚ ਕੀ ਚੰਗਾ ਲੱਗਦੈ?
ਓਹ ਫੂੜ ਆ ਉਹ ਘਰ ਦਾ
ਫਾਸਟ ਫੂਡ।
ਫਿਰ ਇਹ ਬੋਲੋ ਨਾ ਫਾਸਟ ਫੂਡ, ਅੱਗੇ ਤੁਸੀਂ ਬੋਲਦੇ ਓਖਾਣ 'ਚ ਚੰਗਾ ਲੱਗਦਾ ਪਿਆ ਏ।
ਹਾਂਜੀ।
ਉਹ ਕੁਛ ਨੀ, ਪੀਜ਼ਾ ਲਗਦ
ਤੁਹਾਨੂੰ ਤੁਹਾਨੂੰ ਰੋਟੀ 'ਚ ਕੀ ਚੰਗਾ ਲੱਗਦੈ, ਤੁਸੀਂ ਇਹ ਦੱਸੋ?
ਹੈਂ
ਤੁੂਹਾਨੂੰ ਰੋਟੀ 'ਚ ਕ ਕੀ ਚੰਗਾ ਲੱਗਦਾ, ਕਿਹੜੀ-ਕਿਹੜੀ ਰੋਟੀ ਚੰਗੀ ਲੱਗਦੀ ਤੁਹਾਨੂੰ ਆਲੂ ਦੀ, ਪਿਆਜ਼ ਦੀ ਦੀ ਪਨੀਰ ਦੀ, ਗੋਭੀ ਦੀ, ਮੂਲੀ ਦੀ, ਦਾਲ ਦੀ।
ਤੁਸੀਂ ਹੱਸਦੇ ਪਏ ਹੋ?
ਆਲੂ ਆਲੀ।
ਤੁਹਾਨੂੰ ਆਲੂਆਂ ਦੀ ਰੋਟੀ ਚੰਗੀ ਲੱਗਦੀ ਐ, ਹੈਂਜੀ
ਹਾਂਜੀ-ਹਾਂਜੀ
ਤੁਸੀਂ ਕੀ ਕਹਿ ਰਹੇ ਹੋ ਹਨਾ, ਸਮਝ ਨੀ ਆਂਦੀ। ਤੁਸੀਂ ਪਤਾ ਨਈ ਕਿਵੇਂ ਬੋਲਦੇ ਔ
ਤੁਸੀਂ ਜਾਲੇ ਤੇ ਆਓ, ਜਾਲੇ ਤੇ ਆਓ ਜੀ
ਤੁਹਾਨੂੰ ਕਿਵੇਂ ਸ਼ੀਕ ਚੰਗਾ ਲੱਗਦਾ।
ਅਏ ਪੈਰ ਚ ਲੱਗਾ
ਹਾ ਹਾ ਗੰਦ ਨਾ ਘੋਲੋ ਤੁਸੀਂ
ਹ
ਕਿਵੇਂ ਬੋਲਿਆ ਸਾਡਾ ਪੇਟ ਖਰਾਬ ਹੋ ਗਯਾ ਈ ਪਧ ਬੜੇ ਗੰਦੇ- ਗੰਦੇ ਆਉਂਦੇ ਪਏ ਆ ਬੰਦੇ ਦੀ ਹੁਣ ਉਲਟੀ ਆ ਜਾਣੀ ਹ
ਚਲੋ ਤੁਸੀਂ ਉਲਟੀ ਕਰ ਲਓ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ